ਆਏ
ਹਾਂਜੀ ਮੈਮ ਸਾਸਰੀ ਕਾਲ।
ਤੇ ਕੀ ਕਰਦੇ ਜੇ? ਬਸ ਵਧੀਆ-ਵਧੀਆ ਆਪ ਸੁਣਾਓ, ਹੋਰ ਕਿਵੇਂ ਓ, ਕੀ ਕਰ ਰਹੇ ਓ, ਨਾਸ਼ਤਾ ਵਗੈਰਾ ਹੋ ਗਿਆ?
ਹਾਂਜੀ-ਹਾਂਜੀ ਵਧੀਆ, ਹੋਰ ਤੁਸੀਂ ਦੱਸੋ ਕੀ ਕਰ ਰਹੇ ਸੀ?
ਬਸ ਕੁੱਛ ਨੀ ਨਾਸ਼ਤਾ ਵਗੈਰਾ ਕਰਾਇਆ ਸਾਰਿਆਂ ਨੂੰ ਤੇ ਕੁੜੀ ਨੂੰ ਨੁਵਾਇਆ-ਧੁਵਾਇਆ ਤੇ ਉਹ ਥੋੜੀ ਨਾ ਸਾਰਾ ਹਾਈ ਵੇ ਵਗੈਰਾ ਤੇ ਐ, ਤੇ ਉਹ ਜੋ ਵੀ ਥੱਲੇ ਪਾਈ ਆਨ ਤੇ ਉਹਨੂੰ ਰੋਕ ਲੈਂਦੀ ਏ, ਹੁਣ ਐਸਕ੍ਰੀਮ ਵਾਲਾ ਆਇਆ, ਉਹਨੂੰ ਰੋਕ ਕੇ ਬੇਗ੍ਹੀ।
ਅੱਛਾ-ਅੱਛਾ। ਬਸ ਫੇਰ ਐਂਈਂ ਹੁੰਦਾ, ਅਗਰ ਬਾਜ਼ਾਰ ਦੇ ਵਿੱਚ ਹੋਵੇ ਨਾ ਘਰ, ਫੇਰ ਐਂਈਂ ਹੁੰਦਾ ਉੱਥੇ।
ਅਵਾਜਾਂ ਮਾਰਦੀ ਏ ਅੰਕਲ ਰੁਕੋ, ਉੱਥੇ ਈ ਰੁਕ ਜਾਦੇਂ ਏ ਨੇ ਭਾਈ।
ਅੱਛਾ-ਅੱਛਾ।
ਹੁਣ ਖੜੇ ਹੁੰਦੇ ਪਤਾ ਨੀ ਛੋਟਾ ਬੱਚਾ ਰਹਿੰਦਾ ਉਹ ਵੀ ਜਾਣ ਕੇ ਨਾ ਇੱਥੇ ਹੀ ਖੜੇ ਹੁੰਦੇ ਆ।
ਹਾਂਜੀ ਹਾਂਜੀ ਏ ਹੁੰਦਾ ਬਾਜ਼ਾਰਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਫੇਰ ਏ ਹੁੰਦਾ ਨਾ ਆਂਦੇ ਰਹਿੰਦੇ ਨੇ ਗਾ ਉਹ ਦੁਕਾਨਦਾਰ ਲਗਾਲੋ ਰੇੜੀਆਂ ਵਾਲੇ। ਹੂੰ ਹੁਣ ਜਿਵੇਂ ਪਿੰਡਾਂ ਚ ਹੀ। ਲਗਾਲੋ ਤੁਸੀਂ ਤਾਂ ਚਲੋ ਫਿਰ ਵੀ ਸ਼ਹਿਰ ਚ ਰਹਿੰਦੇ ਓ ਪਿੰਡਾਂ ਚ ਵੀ ਦੇਖ ਖੋ ਐਈ ਹੁੰਦਾ ਕਿੰਨੇ ਐ ਨੀ ਪਤਾ ਦਿਨ ਚ ਪੰਜ ਸੱਤ ਭਾਈ ਆਣ। ਕੋਈ ਕਾਸੇ ਕੁੱਛ ਲੈ ਕੇ ਆ ਗਿਆ ਕੋਈ ਕੁੱਛ ਲੈਕੇ ਆ ਗਿਆ।
ਹਾਂ ਉਹ ਤਾਂ ਹੈਈ ਐ ਪਰ ਬੱਚੇ ਨੀ ਮੰਨਦੇ ਨਾ ਜਿਹੜਾ ਵੀ ਭਾਈ ਆ ਗਏ ਉਹਨੇ ਲੈਣੇ ਹੀ ਲੈਣੇ ਉਤੋਂ ਵਾਜ ਮਾਰ ਦੇ ਕਿ ਅੰਕਲ ਰੁਕੋ ਦੁਕਾਨ ਹੈਗੀ ਨਾ ਤੁਹਾਡੀ। ਖੁਦ ਦੀ ਦੁਕਾਨ ਵਗੈਰਾ ਐ ਤੇ ਉਹ ਥੱਲੇ ਆਵਾਜ਼ ਦਾਦੂ ਨੂੰ ਮਾਰੇਗੀ ਪਾਪਾ ਨੂੰ ਮਾਰੇਗੀ ਫੇਰ ਬੇ ਜਿਹੜੇ ਦਾਦੂ ਪਾਪਾ ਕੋਈ ਨਾ ਕੋਈ ਨਿਕਲ ਕੇ ਆਏਗਾ ਬਾਰ ਫਿਰ, ਲੈ ਕੇ ਦਏਗਾ ਏਨੂੰ ਚੀਜ਼
ਫਿਰ, ਐਈ ਹੁੰਦਾ ਬੱਚਿਆਂ ਨੂੰ ਕੁੱਝ ਦੇਖੋ ਹੁਣ ਵੈਸੇ ਈ ਛੁੱਟੀਆਂ ਚੱਲ ਰਹੀਆਂ ਨੇ।
ਹਾਂਜੀ ਉਹ ਤੇ ਹੈਈ ਐ।
ਹਾਂਜੀ ਹਾਂਜੀ ਛੁੱਟੀਆਂ ਦਾ ਵੀ ਚੱਕਰ ਏ ਨਾ ਪਹਿਲਾਂ ਐਵੇਂ ਨੀ ਹੁੰਦਾ ਸੀ ਹੁਣ ਛੁੱਟੀਆਂ ਕਰਕੇ ਕੁੱਛ ਬੱ ਚੇ ਹੁੰਦੇ ਨੇ ਇਕੱਠੇ।
ਚੀਜ਼ੀ।
ਹਾਂਜੀ ਤੁਹਾਡੇ ਨੀ ਕੋਈ ਰਿਸ਼ਤੇਦਾਰ ਆਇਆ ਛੁੱਟੀਆਂ ਚ।
ਨਹੀ ਮੇਰੀ ਨਨਾਣ ਆਈ ਸੀ ਉਹ ਮੇਰੀ ਨਾ ਸੱਸ ਬਮਾਰ ਰਹਿੰਦੀ ਐ। ਤੇ ਜਦੋਂ ਉਹ ਆਂਦੀ ਨਾ ਫੇਰ ਮੈਂ ਤਾਂਹੀਓ ਆਪਣੇ ਪੇਕੇ ਜਾਂਦੀ ਆਂ। ਜੀ ਤੇ ਮੈਂ ਆਪਣੇ ਪੇਕੇ ਗਈ ਸੀ ਤੇ ਓ ਫੇਰ ਤੇ ਓ ਏਧਰ ਆ ਗਈ ਸੀ।
ਹੁਣ ਮੇਰੇ ਸਾਡੇ ਵੀ ਇਹੀ ਸੀਗਾ ਕਿ ਮੇਰੇ ਮੰਮੀ ਗਏ ਹੋਏ ਸੀਗੇ ਕਿਉਂਕਿ ਮੇਰੀ ਨਾਨੀ ਤੋਂ ਕੰਮ ਨੀ ਨਾ ਹੁੰਦਾ ਫੇਰ ਮੇਰੀਆਂ ਵੀ ਮਾ ਮੀਆਂ ਜਾਂਦੀਆਂ ਨੇ ਫੇਰ ਮੰਮੀ ਤਾਂ ਜਾ ਕੇ ਆਂਦੀ ਆ ਹੈ ਉੱਧਰ। ਇੱਧਰ ਸਾਡੇ ਇਹ ਹੁੰਦਾ ਵੀ ਚਲੋ ਜੁਆਇੰਟ ਫੈਮਿਲੀ ਕਰਕੇ ਸਰ ਜਾਂਦਾ।
ਹਾਂਜੀ ਓ ਤਾਂ ਹੈਈ ਐ ਤੁਹਾਡੀ ਜੁਆਇੰਟ ਫੈਮਲੀ ਏ। ਪਰ ਸਾਡੀ ਰਸੋਈਆਂ ਸਭ ਦੀਆ ਵੱਖਰੀਆਂ ਵੱਖਰੀਆਂ ਨੇ ਨਾ ਆਪਣਾ ਅਪਣਾ ਬਣਾਓ ਤੇ ਆਪਣਾ ਅਪਣਾ ਖਾਓ।
ਹਾਂਜੀ ਹਾਂਜੀ ਹੁਣ ਦੇਖੋ ਮੇਰੀਆਂ ਵੀ ਭੈਣਾਂ ਆਈਆਂ ਹੋਈਆਂ ਸੀ ਬੱਚੇ ਸਾਢੇ ਅੱਠ ਦਸ ਰਿਸ਼ ਰਿਸ਼ਤੇਦਾਰ ਆਏ ਹੋਏ ਸੀ।
ਕੀ ਜੀ।
ਹਾਂਜੀ ਹਾਂਜੀ।
ਨਹੀਂ ਫਿਰ ਇਧਰੋਂ ਵੀ। ਨਨਾਣ ਰਹਿੰਦੀ ਆ ਤੇ ਫੇਰ ਮੈਂ ਆਪਣੇ ਪੇਕੇ ਚਲੀ ਜਾਂਦੀ ਆ ਫੇਰ ਉਹ ਜ਼ਿਆਦਾ ਦਿਨ ਨੀ ਲਗਾਂਦੀ। ਜਾ ਪੰਦਰਾਂ ਵੀਹ ਦਿਨ ਲਗਾਂਦੀ ਆ ਪਰ ਮੈਂ ਡੇਢ ਮਹੀਨੇ ਲਗਾ ਕੇ ਆਂਦੀ ਆ ਕਿਉਂਕਿ ਮੈਂ ਛੋਟੀ ਆ ਨਾ ਮੇਰੀ ਕੁੜੀ ਹਜੇ ਮੈਂ ਜਸਟ ਹੁਣੀ ਐਡਮਿਸ਼ਨ ਕਰਾਇਆ ਨਰਸਰੀ ਚ ਹਾਂਜੀ।
ਠੀਕ ਐ ਠੀਕ ਐ ਤੇ ਤੁਸੀਂ ਤਾਂ ਜਾਣੀ ਕਿ ਡੇਢ ਮਹੀਨਾ ਲਗਾ ਕੇ ਫੇਰ ਜਾਂਦੇ ਓ।
ਮੈਂ ਮਤਲਬ ਪੂਰੇ ਸਾਲ ਨੀ ਜਾਂਦੀ ਟਿੱਕੇ ਤੇ ਮੈਂ ਨੀ ਜਾਂਦੀ ਮੈਂ ਰੱਖੜੀ ਟਿੱਕਾ ਕੁੜੀਆਂ ਵਗੈਰਾ ਕਰਾ ਦਿੰਦੀ ਆ।
ਹਾਂ ਹਾਂ ਬਸ ਉਹੀ ਹੁੰਦਾ ਕਿ ਤੁਸੀਂ ਬਸ ਛੁੱਟੀਆਂ ਛੁੱਟੀਆਂ ਚ ਜਾਂਦੇ ਹੋ ਵੀ। ਲਗਾਲੋ ਵੀ ਤੁਹਾਡੀ ਨਣਦ ਆਂਦੀ ਐ ਜਦੋਂ।
ਹਾਂਜੀ ਹਾਂਜੀ।
ਠੀਕ ਆ ਵੈਸੇ ਤਾਂ ਹੁਣ ਕਈ ਐਂਈ ਕਰਦੇ ਨੇ ਛੁੱਟੀ। ਯ ਤੇ ਹੋਵੇ ਛੁੱਟੀਆਂ ਕਿਉਂਕਿ ਜਿਨਾਂ ਦੇ ਬੱਚੇ ਸਕੂਲ ਲੱਗ ਜਾਂਦੇ ਨੇ ਉਹ ਤਾਂ ਫਿਰ ਛੁਟੀਆਂ ਚ ਹੀ ਜਾਂਦੇ ਨੇ ਕਿਉਂਕਿ ਅੱਜ ਕੱਲ੍ਹ ਹੁਣ ਜਿਵੇਂ ਮੇਰੀ ਦੀਦੀ ਹੋਣੀ ਹੋਰ ਨੇ ਉਹਨਾਂ ਦੇ ਵੱਡੇ ਤਾਂ ਬੱਚੇ ਤਾਂ ਚਲੋ ਵੱਡੇ ਨੇ ਪੜ੍ਹ ਵੀ ਗਏ ਇੱਕ ਦੋ ਤਾਂ ਉਹ ਹੁਣ ਕਦੇ ਆਉਂਦੀਆਂ ਹੀ ਨਹੀਂ ਜੇ ਉਹ ਆਉਂਦੇ ਆ ਕਦੇ ਹੀ ਆਉਂਦੀਆਂ ਇੱਕ ਦਿਨ ਲਈ ਬਸ
ਬਿਲਕੁਲ ਵੀ ਰਲਾ ਨਾ ਸਾਡੇ ਘਰੋਂ ਵੀ ਕੋਈ ਘੱਟ ਅੱਤਵਾਦੀਆ ਨੂੰ ਸਾਡਾ ਦੂਰ ਬੜਾ ਪੈ ਜਾਂਦਾ ਆ ਤਾਂ ਕਰਕੇ ਫ਼ਿਰ ਛੁੱਟੀਆਂ ਚ ਜਾਂਦੇ ਆ ਇੱਕੋ ਵਾਰੀ
ਹਾਂਜੀ ਹਾਂਜੀ ਉਹੀ ਹੋ ਜਾਂਦਾ ਉਹੀ ਆ ਕਿ ਜਦੋਂ ਤੱਕ ਚਲੋ ਬੱਚੇ ਨੀ ਸਕੂਲ ਲੱਗਦੇ ਉਦੋਂ ਤੱਕ ਲਾਲਚ ਹੁੰਦਾ
ਘੱਟ ਜਾਣਾ ਕਿ ਨਹੀਂ
ਕਿਉਂਕਿ ਜਦੋਂ ਸਕੂਲ ਲੱਗ ਜਾਣ ਕਿਉਂਕਿ ਵੈਸੇ ਤੁਹਾਨੂੰ ਪਤਾ ਇੰਨਾ ਇੰਨਾ ਤਾਂ ਕੰਮ ਦੇ ਦਿੰਦੇ
ਬੜੇ ਬੜੇ ਅੱਛ ਨਰਸ ਦੇ ਬੱਚੇ ਨੂੰ ਪਤਾ ਛੇ ਕਿਤਾਬਾਂ ਲੱਗੀਆਂ ਇੱਕ ਹਿੰਦੀ ਇੰਗਲਿਸ਼ ਮੈਥ ਦੀ ਵ ਵੱਖਰੀ ਉਤੋਂ ਪੋਇਮਾਂ ਵਾਲੀ ਦੋ ਵੱਖਰੀਆਂ ਉਸ ਤੋਂ ਬਾਅਦ ਰਿਟਿੰਨ ਬੁੱਕ ਵੱਖਰੀ ਨਿਕਲੀ ਹੈ ਉਹ ਲਿਖਣ ਵਾਲੀ ਸਲੇਕ ਜੋ ਹੁੰਦੀ ਹੈ ਸਲੇਕ ਬੁੱਕ ਜਿਹੜੀ ਹੁੰਦੀ ਹੈ
ਹਾਂਜੀ ਹਾਂਜੀ
ਕਿਆ ਆ ਉਸ ਤੋਂ ਬਾਅਦ ਕੋੋਪੀਆਂ ਦੀ ਵੀ ਲੋੜ ਹੈ
ਹ ਦੇਖਲੋ ਇਹਨਾਂ ਨੂੰ ਲਗਾ ਲੋ ਚਾਰਟ ਵਗੈਰਾ ਦਿੱਤੇ ਜਾਂਦੇ ਨੇ ਆਪਣਾ ਕਿੰਨੀ ਤਰ੍ਹਾਂ ਦੀ ਐਕਟੀਵਿਜ ਪ੍ਰੈਕਟੀਕਲ ਇਹ ਨਾ ਬੱਚੇ ਜਦੋਂ ਓਨਾ ਕੰਮ ਹੁੰਦਾ ਹੀ ਨਹੀਂ ਹੈਗਾ ਚਾਰ ਦੇਖੋ ਚਾਰਟ ਆਪਾ ਇੰਨੇ ਇੰਨੇ ਬਣਾ ਕੇ ਕਿਉਂਕਿ ਦੇਖੋ ਉਹ ਤਾਂ ਲੇਡੀਜ਼ ਨੂੰ ਬਣਾ ਕੇ ਦੇਣੇ ਪੈਂਦੇ ਨੇ
ਹਾਂਜੀ ਹਾਂਜੀ
ਬੱਚਿਆਂ ਨੇ ਤਾਂ ਚਾਟ ਵਗੈਰਾ ਬਣਾਉਂਦੇ ਹੀ ਨੀ ਕਿਉਂਕਿ ਬੱਚਿਆਂ ਨੂੰ ਵੀ ਪਤਾ ਹੁੰਦਾ ਵੀ ਛੁੱਟੀਆਂ ਦਾ ਕੰਮ ਤਾਂ ਦੇਖੋ ਉਹਨਾਂ ਨੇ ਠੀਕ ਹੀ ਲਗਾਣੇ ਨੇ ਬਸ
ਬਸ ਬਸ
ਤੇ ਉਹਨਾਂ ਚ ਮੁਸ਼ਕਿਲ ਘਰ ਦੇ ਆ ਫੈਮਲੀ ਨੂੰ ਆ ਜਾਂਦੀ ਹੈ ਦੇਖੋ
ਹਾਂਜੀ ਹਾਂਜੀ ਤੁਹਾਡੇ ਤਾਂ ਇਹ ਵੀ ਨ ਤੁਹਾਡੇ ਦਾ ਵੀ ਆਇਆ ਦਾ ਕੰਮ ਕਿ ਮੈਂ ਇਹਨੂੰ ਕਿਹਾ ਕਰ ਲੈ ਕਹਿੰਦੀ ਹਜੇ ਨੀ ਕਰਨਾ ਮੈਂ ਕਿਹਾ ਤੂੰ ਸਕੂਲ ਜਾਣ ਤੋਂ ਦੋ ਦਿਨ ਪਹਿਲੇ ਕਰੇਗੀ
ਹਾਂਜੀ ਹਾਂਜੀ ਹਾਂਜੀ ਹੁਣ ਦੇਖੋ ਸਾਡੇ ਵੀ ਜਿਵੇਂ ਘਰੇ ਬੱਚੇ ਨੇ ਜਿਹੜੇ ਉਹਨਾਂ ਨੇ ਕੰਮ ਨੀ ਕੀਤਾ ਹੁਣ ਦੇਖੋ ਅੱਜ ਇੱਕੀ ਤਰੀਕ ਹੋ ਗਈ ਨੌ ਦਸ ਛੁੱਟੀਆਂ ਹੀ ਰਹਿ ਗਈਆਂ
ਅੱਛਾ ਅੱਛਾ ਤੁਹਾਡੇ ਇਕ ਤੁਹਾਡੇ ਸਕੂਲ ਖੁੱਲ ਜਾਣੇ ਆ
ਹਾਂਜੀ
ਸਕੂਲ ਇੱਕ ਨੂੰ ਖੁਲਣੇ ਆ ਉਸ ਸਾਈਡ
ਹਾਂਜੀ।
ਸਾਡੇ ਇੱਧਰ ਪੱਚੀ ਜੁਲਾਈ ਨੂੰ ਖੁੱਲਣੇ ਆ।
ਓਕੇ ਓਕੇ ਨਹੀਂ ਸਾਡੇ ਇੱਧਰ ਇੱਕ। ਤਰੀਕ ਤੋਂ ਖੁੱਲ ਜਾਂਦੇ ਆ ਇੱਧਰ ਪੰਜ ਇੱਧਰ ਤਾਂ ਗੱਲ ਇੱਕ ਤੋਂ ਹੀ ਖੁੱਲਦੇ ਨੇ ਇੱਕ ਤਰੀਕ ਨੂੰ ਛੁੱਟੀਆਂ ਹੋ ਜਾਂਦੀਆਂ ਨੇ। ਹੂੰ। ਤਾਂ ਜਿਹੜੀਆਂ ਜੂਨ ਵਾਲੀਆਂ ਲਗਾ ਲੋ ਇਹ ਤਾਂ ਇੱਕ ਨੂੰ ਖੁੱਲ ਜਾਂਦੇ ਨੇ ਇੱਕ ਜੂਨ ਨੂੰ। ਜਿੰਨੀ ਮਰਜ਼ੀ ਗਰਮੀ ਹੋਵੇ ਜਿਹੜਾ ਚੱਲ ਸਰਦੀਆਂ 'ਚ ਹੁੰਦੀਆਂ ਨੇ ਛੁੱਟੀਆਂ ਉਹ ਚਲੋ ਵਧਾ ਦਿੱਤੀਆਂ ਜਾਂਦੀਆਂ ਨੇ। ਥੋੜ੍ਹੀਆਂ ਥੋੜ੍ਹੀਆਂ ਕਰਕੇ।
ਹਾਂ।
ਉਹ ਇਹ ਹੋ ਜਾਂਦਾ ਵੀ ਚਲੋ ਠੰਡ ਕਰਕੇ ਗਰਮੀ 'ਚ ਨਹੀਂ ਇਹ ਵਧਾਉਂਦੇ ਇਨੀਂ।
ਤੇ ਇੱਥੇ ਸਰਦੀਆਂ 'ਚ ਛੁੱਟੀਆਂ ਨੀ ਕਰਦੇ, ਆ ਸਿਰਫ਼ ਗਰਮੀਆਂ 'ਚ ਕਰਦੇ ਆ ਡੇਢ ਮਹੀਨੇ ਦੀ। ਇੱਕ ਜੂਨ ਤੋਂ ਹੁੰਦੀਆਂ ਨੇ ਇੱਕ ਪੱਚੀ ਜੁਲਾਈ ਤੱਕ ਛੁੱਟੀਆਂ ਬੱਚਿਆਂ ਦੀਆਂ। ਹਾਂਜੀ ਡੇਢ ਮਹੀਨੇ ਦੀ ਛੁੱਟੀ ਰਹਿੰਦੀ ਆਂ।
ਠੀਕ ਹੈ ਇੱਧਰ ਤਾਂ ਜਿਵੇਂ ਹੁਣ ਦਸੰਬਰ 'ਚ ਤਾਂ। ਚੌਵੀ ਤਰੀਕ ਤੋਂ ਛੁੱਟੀਆਂ ਹੋ ਜਾਣਗੀਆਂ ਹਫ਼ਤੇ ਦੀਆਂ ਹੁੰਦੀਆਂ ਨੇ ਉਦੋਂ ਦਸੰਬਰ 'ਚ ਤਾਂ। ਇੱਕ ਹਫ਼ਤੇ ਦੀਆਂ ਕਿਉਂ ਏਧਰ ਸਭਾ ਦੇ ਦਿਨ। ਹੁੰਦੇ ਏ ਤਾਂ ਸਰਦੀ 'ਚ ਇੱਕ ਹਫ਼ਤੇ ਦੀਆਂ ਛੁੱਟੀਆਂ ਕਰ ਦਿੰਦੇ ਨੇ।
ਹਾਂਜੀ ਤੇ ਠੰਡ ਵੀ ਬਹੁਤ ਵਧੀਆ ਕੰਮ ਕਰਦੀ ਕਰ ਦਿੰਦੇ ਆ ਕੋਰਾ ਬਹੁਤ ਜ਼ਿਆਦਾ ਹੁੰਦਾ ਆ।
ਫੇਰ ਹਾਂ ਠੰਡ 'ਚ। ਚਲੋ ਵਧਾ ਦਿੰਦੇ ਨੇ ਗਰਮ 'ਚ ਤਾਂ ਚਲੋ ਫੇਰ ਵੀ ਚੱਲ ਜਾਂਦਾ, ਉਹਨਾਂ ਨੂੰ ਇਹ ਹੁੰਦਾ ਵੀ ਚਲੋ ਫਿਰ ਵੀ ਅੰਦਰ ਬੈਠਣਗੇ ਰੂਮ 'ਚ। ਸਰਦੀਆਂ 'ਚ ਥੋੜ੍ਹਾ ਕਰ ਦਿੰਦੇ ਨੇ ਛੁੱਟੀਆਂ ਵੀ ਚਲੋ ਠੰਢ ਜ਼ਿਆਦਾ ਹੀ ਹੁੰਦੀ ਆ ਅਗਰ। ਲੱਗੇ ਵੀ ਜ਼ਿਆਦਾ, ਫਿਰ ਵਧਾ ਦਿੰਦੇ ਨੇ ਛੁੱਟੀਆਂ।
ਹਾਂਜੀ।
ਗਰਮੀਆਂ 'ਚ ਤਾਂ ਵੈਸੇ ਅੱ ਅੱਜ ਤੱਕ ਕਦੇ ਵਧਾਈਆਂ ਨਹੀਂ।
ਹਾਂਜੀ ਪਰ ਪਤਾ ਇਸ ਤੋ ਬੜੇ ਇਹਨਾਂ ਨੇ ਅਜੀਬ ਤਰੀਕੇ ਦੀ ਕਰ ਦਿੱਤੀ ਜਿਵੇਂ ਡਰੈਸ ਦਾ ਕੱਪੜਾ ਕੁਛ। ਜ਼ਿਆਦਾ ਗਰਮੀ 'ਚ ਪਾਉਣ ਵਾਲਾ ਕੱਪੜਾ ਹੋ ਗਿਆ, ਜਦੋਂ ਬੱਚੋਂ ਸਕੂਲੋਂ ਆਉਂਦੇ ਆ। ਨਾ ਉਹਨਾਂ ਦੇ ਮੂੰਹ ਲਾਲ ਹੋ ਜਾਂਦੇ ਕਿਉਂ ਧੁੱਪ ਹੁੰਦੀ ਹੈ, ਇੱਕ ਡੇਢ ਵਜੇ, ਉੱਤੋਂ। ਕੱਪੜਾ ਖਾਂਦਾ ਆ।
ਹਾਂਜੀ, ਹਾਂਜੀ ਵੈਸੇ ਦੇਖੋ ਸਕੂਲਾਂ ਦਾ ਟਾਈਮ ਤਾਂ, ਇਹ ਵੀ ਸਹੀ ਆ ਅਗਰ। ਜਿਵੇਂ ਸਵੇਰੇ ਸਵੇਰੇ ਲਗਾਉਣਾ ਹੋਵੇ, ਸੱਤ ਤੋਂ ਬਾਰਾਂ ਵਜੇ ਵਾਲਾ ਵੀ ਠੀਕ ਹੈ। ਚਲੋ ਪ੍ਰੇਅਰ ਵਗੈਰਾ ਨਾ ਕਰਾਉਣ ਹਨਾ। ਵੀ ਪੀਰੀਅਡ ਛੋਟੇ ਥੋੜੇ ਜੇ ਕਰ ਦੇਣ, ਆਪਣਾ ਛੋਟੇ ਕਰ ਦੇਣ। ਹਾਂਜੀ ਹੁਣ ਜਿਵੇਂ ਸਾਡੇ ਇੱਧਰ ਇੱਕ ਸਕੂਲ ਆ ਉਹ ਸ਼ਿਫਟਾਂ 'ਚ ਲੱਗਦਾ। ਹੈ ਤਾਂ ਉਹ ਦੇਖੋ ਸਰਕਾਰੀ ਆਂ। ਪਰ ਉਹ ਵੱਡੇ ਬੱਚਿਆਂ ਦਾ ਹੀ ਲਗਾ ਲਓ ਜਿਵੇਂ ਸਵੇਰੇ ਲੱਗਦਾ ਉਹਨਾਂ ਦਾ। ਸੱਤ ਤੋਂ ਬਾਰਾਂ ਵਜੇ ਤੱਕ ਫਿਰ ਇੱਕ ਤੋਂ ਚਾਰ ਵਜੇ ਤੱਕ।
ਅੱਛੀ ਗੱਲ ਹੈ ਪਰ, ਉਹ ਇੱਕ ਤਾਂ ਵਿਚਾਰ ਵੀ ਬੱਚੇ ਅੰਦਰ ਹੀ ਰਹਿੰਦੇ ਆ, ਬਾਹਰ ਨੀ ਜਾਂਦੇ ਆ। ਸਹੀ ਚੀਜ਼ ਸਹੀ ਕਰਦੇ ਆ, ਉਹ ਸਾਡੇ ਏਧਰ। ਟਾਈਮਿੰਗ ਪਤਾ ਕੀ ਹੈ ਸਵੇਰੇ ਅੱਠ ਤੋਂ ਦੁਪਹਿਰੇ ਡੇਢ ਵਜੇ ਤੱਕ ਦਾ।
ਅੱਛਾ ਅੱਛਾ।
ਜੀ ਇਹ। ਨਾ ਟਾਈਮ ਬੱਚੇ ਨੂੰ ਸਕੂਲ ਬਠਾ ਦਿੰਦੇ ਉਸੇ ਕਲਾਸ ਦੇ ਬੱਚੇ ਨੂੰ ਡੇਢ ਵਜੇ ਪਤਾ ਕਿੰਨੀ ਧੁੱਪ ਹੁੰਦੀ ਹੈ। ਬੱਚੇ ਲੈਣ ਜਾਓ ਫੇਰ ਬੱਚਾ ਭਖਦਾ ਹੋਇਆ ਘਰ ਆਉਂਦਾ ਆਂ।
ਇਹੀ ਤਾਂ ਗੱਲ ਆ ਵੀ ਗਰਮੀਆਂ 'ਚ ਤਾਂ ਦੇਖੋ ਬਹੁਤ ਔਖਾ ਵੀ ਲਗਾ ਲਉ, ਹੁਣ ਚਲੋ। ਵੈਨ ਵਿੱਚ ਵੀ ਜਦੋਂ ਆਉਂਦੇ ਆ ਵੈਨ ਵੀ ਕਈ ਵਾਰੀ ਦੇਖੋ ਜਿਨ੍ਹਾਂ ਦੇ ਹੁਣ ਪਿੰਡ ਦੇ ਵਿੱਚ ਘਰ ਹੋ ਗਏ ਉਹਨਾਂ ਨੂੰ ਤਾਂ ਸੜਕ ਤੇ ਉਤਾਰ ਦੇਣਾ। ਹਾਂਜੀ ਹੁਣ ਜਿਨਾਂ ਦੇ ਸੜਕ। ਤੇ ਆਂ ਉਹਨਾਂ ਨੂੰ ਤਾਂ ਚਲੋ ਆਰਾਮਦਾਰੀ ਆਗੀ, ਚਲੋ ਸਾਹਮਣੇ ਹੀ ਘਰ ਆ ਹਨਾ। ਵੀ ਗਰਮੀ ਤਾਂ ਚਲੋ ਹੈ ਹੀ ਗਈ ਆ ਹੁਣ ਤਾਂ ਦੇਖੋ ਇੰਨੀ। ਗਰਮੀ ਅੱਜ ਤਾਂ ਦੇਖੋ ਜ਼ਿਆਦਾ ਹੀ ਗਰਮੀ ਹੋ ਰਹੀ ਹੈ। ਪੱਖਿਆਂ ਨੀਚੇ ਵੀ ਇੰਨੀ ਗਰਮੀ ਆ ਰਹੀ।
ਹੂੰ ਰਸੋਈ 'ਚ ਧੁੱਪ ਆਂ।
ਹਾਲੇ ਤਾਂ ਦੇਖੋ, ਅੱਗੇ ਅੱਗੇ ਦੇਖੋ, ਚਲੋ ਏ ਜੂਨ ਤਾਂ ਚਲਿਆ ਗਿਆ ਹਨਾ, ਬਸ ਇਹ ਦੋ ਇੱਕ ਮਹੀਨੇ ਹੋਰ ਲਾ ਲੋ ਤਿੰਨ ਮਹੀਨੇ ਹਾਂਜੀ, ਹਾਂਜੀ ਇਸ ਵਾਰ ਵੈਸੇ ਗਰਮੀ ਪਈ ਵੀ ਜ਼ਿਆਦਾ ਈਆ
ਮਤਲਬ ਉਹ ਠੰਡਾ ਇਲਾਕਾ ਆ ਤੁਆਡੇ ਇਧਰ ਇਸਕਨੀ ਨਾ
ਨੀ ਹੁੰਦੀ ਦੁਪੇਰ ਵੇਲੇ ਹੁੰਦੀ ਐ। ਮਹਿਸੂਸ ਬਾਰਾਂ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਮਹਿਸੂਸ ਹੁੰਦੀ ਕਿ ਗਰਮੀ ਹੈ ਉਸ ਤੋਂ ਬਾਅਦ ਨਾ ਪੰਜ ਵਜੇ ਤੋ ਹਲਕਾ-ਹਲਕਾ ਠੰਡਾ ਹੋਂਦਾ ਐ ਮੌਸਮ
ਹਾਂਜੀ-ਹਾਂਜੀ ਹੁਣ ਜਿਵੇਂ ਸਾਡੇ ਸੀਂ ਚੁਬਾਰੇਯਾ ਤੇ ਰੇਨੇ ਆ ਸਿੱਧੀ ਧੁੱਪ ਆ ਜਾਂਦੀ ਆ। ਨੀਚੇ ਦਾ ਚਲੋ ਇਹ ਹੁੰਦਾ ਵੀਆ ਅ ਉਹ ਚਵਾਰਿਆਂ ਕਰਕੇ ਸਿੱਧੀ ਧੁੱਪ ਕਰਕੇ ਜ਼ਿਆਦਾ ਗਰਮੀ ਲੱਗਦੀ ਆ। ਸਾਡੇ ਤਾਂ ਦੇਖ ਲੋ ਸਵੇਰੇ ਸਾਢੇ ਕੁ ਸੱਤ ਧੁੱਪ ਪੂਰੀ ਆ ਜਾਂਦੀ ਆ।
ਹਾਂਜੀ-ਹਾਂਜੀ ਜੇੜਾ ਜੇੜਾ ਉੱਤੇ ਘਰ ਨੇ ਨਾ ਊਨਾ ਉਨਾਂ ਨੂੰ ਬੜੀ ਗੰਦੀ ਹੈ। ਗਰਮੀ ਲੱਗਦੀ ਹੈ। ਹੁਣ ਤੁਹਾਡਾ ਵੀ ਉੱਤੇ ਆ ਨਾ ਚਬਾਰੇ ਦੇ ਸਾਡੀ ਮੰਮੀ ਦਾ ਥੱਲੇ ਸਾਡਾ ਉੱਤੇ ਐ ਸਾਡੇ ਗੈਲਰੀ ਦਾ ਮੈਂ ਬੂਹਾ ਖੋਲਦੀ ਐ। ਨਾ ਇੱਕ ਸੜਕ ਐ ਬਾਰ ਮੇਨ ਹਾਈਵੇ ਐ ਉ ਤੇ ਉਹ ਆਂਦੀ ਈ ਆਂਦੀ ਐ। ਸਾਰੀ ਗੰਦੀ ਧੁੱਪ ਗੰਦੀ ਹਵਾ ਵਗੈਰਾ ਆਂਦੀ ਉੱਥੋਂ ਸਾਹਮਣੇ ਧੁਪ ਤੇੇ ਛੇ ਵਜੇ ਸਾਡੇ ਕਮਰੇ ਦੇ ਵਿੱਚ ਪੈਂਦੀ ਐ। ਤੇੇ ਸਾਡੀ ਛੇ ਵਜੇ ਤੇ ਆਪੇ ਈ ਅੱਖ ਖੁੱਲ ਜਾਂਦੀ। ਧੁੱਪ ਵੇਖ ਕੇ
ਹਾਂਜੀ ਉ ਐਹੀ ਹੁੰਦਾ ਹੁਣ ਸਾਡੇ ਦੇਖਲਓ ਬਾਹਰ ਵੈਸੇ ਤਾਂ ਪੈਂਦੇ ਹੀ ਨੀ ਚਲੋ ਕਮਰਿਆਂ ਚ ਹੀ ਪੈਂਦੇ ਨੇ ਸਾਰੇ ਈ ਪਰ ਫੇਰ ਵੀ ਗੱਲ ਹੋਈ। ਜਿਵੇਂ ਸਵੇਰੇ ਹੁਣ ਮੰਮੀ ਉਨਾਂ ਨੇ ਤਾਂ ਉੱਠ ਕੇ ਕੰਮ ਕਰਨਾ ਹੁੰਦਾ। ਬਾਰ ਬੈਠ ਕੇ ਮੰਜੀਆ ਡਾਹ ਲੈਂਦੇ ਨੇ ਪਰ ਬੈਠਿਆ ਈ ਨੀ ਜਾਂਦਾ ਧੁੱਪ ਚ ਦੇਖ ਲਓ ਇੰਨੀ
ਬਿਲਕੁਲ-ਬਿਲਕੁਲ
ਕਿਉਂਕਿ, ਧੁੱਪ ਪੈਂਦੀ ਹੀ ਏਨੀ ਜਿਨਾਂ ਦੇ ਲਗਾ ਲੋ ਘਰ ਬੰਦ ਹੁੰਦੇ ਨੇ ਲਗਾ ਲੋ ਯਾਨੀ ਨੀਚੇ-ਨੀਚੇ, ਉਨਾਂ ਲਈ ਸਹੀ ਆ
ਮੰਮੀ ਜੇੜੀ ਹੈ। ਦਾ ਕਮਰਾ ਨੀਚੇ ਆ ਠੰਡਾ ਆਈ ਕਰਦੀ ਆ। ਮੈਂ ਪੋਚਾ ਵਗੈਰਾ ਲੱਗ ਗਾਨੀ ਆ। ਤੇ ਥੱਲੇ ਪਾਣੀ ਠੰਡੀ ਹਵਾ ਜਾਨੀ ਏ। ਬਸ ਸਾਨੂੰ ਦਿੱਕਤ ਹੁੰਦੀ ਹੈ‌। ਸਾਡੇ ਉੱਪਰ ਛੱਤ ਇੱਕ ਛੱਤ ਦੀ ਧੁੱਪ ਪੈਂਦੀ ਏ। ਇੱਕ ਸਾਮਨੀ ਧੁੱਪ
ਹਾਂਜੀ-ਹਾਂਜੀ, ਇਹੀ ਆ ਕਿ ਦੇਖੋ ਜੇੜੇ ਨੀਚ ਨੀਚੇ ਆਉਂਦੇ ਨੇ ਨਾ ਉਹ ਤਾਂ ਕਮਰੇ ਠੰਡੇ ਰੇਂਦੇ ਨੇ। ਜੇੜੇ ਕਮਰੇ ਉੱਪਰ ਆ ਗੇ ਸਾਡੇ ਵੀ ਹੁਣ ਜਿਵੇਂ ਨੀਚੇ ਕਮਰੇ ਨੇ ਚਲੋ ਅਸੀਂ ਉਨਾਂ ਨੂੰ ਯੂਜ ਨੀ ਕਰਦੇ, ਉਹ ਸਮਾਨ ਪਿਆ ਉਨਾਂ 'ਚ ਵੈਸੇ ਇੱਕ ਕਮਰਾ ਅਸੀ ਯੂਜ ਕਰਦੇ ਸੀ। ਵੀ ਚਲੋ ਪੈ ਜਾਂਦੇ ਸੀ। ਦੁਪੇਰੇ, ਦੁਪੇਰੇ
ਹੁੰ-ਹੁੰ
ਪਰ ਉਹ ਠੰਡਾ ਰੇਂਦਾ ਦੇਖਲਓ, ਪੱਖੇ ਨਾਲ ਹੀ ਅਸੀਂ ਜੂਨ ਜੁਲਾਈ 'ਚ ਵੀ ਪੈ ਜਾਂਦੇ ਸੀਗੇ। ਸਿਰਫ ਛੱਤ ਦੇ ਪੱਖੇ ਨਾਲ ਈ ਪਰ ਜੇੜੇ ਉੱਪਰ ਲਿਆ ਉੱਪਰ ਦਾ ਆਪਾਂ ਏਸ ਤੀ ਲਗਾ ਲਏ, ਕੂਲਰ ਲਗਾ ਲਏ, ਫੇਰ ਕਿਤੇ ਜਾ ਕੇ ਰਾਮਧਾਰੀ ਆਂਦੀ ਏ।
ਵਿੱਚ ਉਹ ਅਰਾਮਦਾਰੀ ਨੀ ਆਂਦੀ। ਵੀ ਜਦੋਂ ਅੱਗੇ ਪਸੀਨੋ ਪਸੀਨੇ, ਪਸੀਨੇ ਹੋਣੇ ਗਰਮੀਆਂ ਦੇ ਵਿੱਚ ਤੇ ਕੂਲਰ ਨੇ ਹੋਰ ਪਸੀਨੇ ਛਡਵਾਣੇ ਏ।
ਹਾਂਜੀ-ਹਾਂਜੀ
ਏਹੀ ਹੋ ਜਾਂਦਾ ਏ। ਗਰਮੀ ਚ ਤਾਂ ਬਾਕੀ ਚਲੋ, ਹੁਣ ਤਾਂਹੀ ਦੋ ਤਿੰਨ ਮਹੀਨੇ ਰਹਿ ਗਏ। ਗਰਮੀ ਦੇ ਤਾਂ ਦੇਖੀ ਜਾਓਗੇ। ਹਾਂਜੀ ਹ ਚਲੋ ਠੀਕ ਏ। ਮੈਮ ਧੰਨਵਾਦ ਤੁਹਾਡਾ
ਹਾਂ